ਸਤਿ ਸ੍ਰੀ ਅਕਾਲ ਜੀ ਕੀ ਹਾਲ ਨੇ
ਬਸ ਵਧੀਆ-ਵਧੀਆ ਆਪ ਸੁਣਾਓ।
ਬਸ ਵਧੀਆ, ਹੋਰ ਕੀ ਕਰਦੇ?
ਅਜੇ ਬਣਾ ਕੁਛ ਵੀ ਨੀ, ਬਸ ਨਾਸ਼ਤਾ ਕੀਤਾ ਆ।
ਓਕੇ ਆ ਗਈ ਸੀ ਕੱਲ ਤੁਹਾਡੀ ਬਾਰਿਸ਼ ਵਿੱਚ ਇੱਧਰ ਸ਼ਾਮੀ
ਹਾਂ ਅੱਛਾ ਜੀ।
ਹੋਰ ਜੀ ਸਾਢੇ ਅੱਠ ਸਾਢੇ ਅੱਠ ਵਜੇ ਆਈ ਸੀਗੀ
ਦੇਖੋ ਮੈਂ ਕੀ ਕਿਹਾ ਸੀਂ ਰਾਤੀ ਆਏਗੀ ਤੁਰਦੇ ਫਿਰਦੇ ਟਾਈਮ ਲੱਗਦਾ ਉਹਨੂੰ ਆਂਦਿਆ- ਆਂਦਿਆ।
ਹਾਂ। ਰਾਤ ਆ ਗਈ ਸੀਗੀ ਸਾਢੇ ਅੱਠ ਵਜੇ
ਹਾਂਜੀ
ਮੈਂ ਤੇ ਫਿਰ ਭਿੱਜ ਈ ਗਿਆ ਸੀ। ਮੈਂ ਦੁਕਾਨ ਤੇ ਗਿਆ ਸੀ, ਬਾਹਰ ਰੋਡ ਤੇ ਸਮਾਨ ਲੈਣ। ਮੈਂ ਤਾਂ ਆਪ ਭਿੱਜ ਹੀ ਗਿਆ, ਭਿਜ ਗਿਆ ਸੀ, ਮੈਨੂੰ ਵਧੀਆ ਲੱਗਦੀ ਐ ਗਰਮੀਆਂ ਦੀ ਬਾਰਿਸ਼। ਮੈਂ ਤੇ ਜਨਾਬ ਮਾਰਚਲ ਮੈਂ ਤਾਂ ਕੰਮ ਤੋਂ ਵੀ ਹੂੰ ਇਧਰੋਂ ਜਾਂਦੇ ਸੀ ਕੰਮ ਤੋਂ ਵੀ ਜੇ ਸ਼ੁਰੂ ਹੁੰਦੀ ਨਾ ਬਾਰਿਸ਼ 'ਚ ਮੈਂ ਫੇਰ ਵੀ ਨੀ ਰੁਕਣਾ ਸੀਗਾ। ਮੈਂ ਫੇਰ ਵੀ ਬਾਈਕ ਤੇ ਐਦਾਂ ਹੀ ਜਾਣਾ ਸੀ ਭਿੱਜਦੇ ਹੋਏ ਘਰੇ ਘਰਦੇ ਕਹਿੰਦੇ ਰੁਕ ਜਾਣਾ ਸੀ ਕਿਤੇ ਮੈਂ ਕਿਹਾ ਰੁਕਣਾ ਕੀ ਆਂ ਹੈ ਇਹ ਕਿਹੜਾ ਦੀ ਆਈ ਹੈਗੀ ਆ ਬਾਰਿਸ਼।
ਹੈਗੇ ਆ ਮੈਂ ਵੀ ਫੇਰ ਸੋਚਿਆ ਸੀ ਮੈਂ ਕਿਹਾ ਅੱਜ ਬਾਰਿਸ਼ ਆਈ ਨਾ ਬਾਰਿਸ਼ ਤੇ ਭੀਜਣਾ ਪਰ ਸਵੇਰੇ ਆਈ ਇਸ ਟਾਈਮ ਮੈਂ ਕੰਮ ਕਰ ਰਹੀ ਸੀ ਉਸ ਤੋਂ ਬਾਅਦ ਆਈ ਨੀ ਹੁਣ ਮੌਸਮ ਹੋਇਆ ਵਾ ਮੈਂ ਕਹਿ ਰਹੀ ਆਜੇ ਤੇ ਅੱਛੀ ਗੱਲ ਹੈ।
ਹੋਰ ਇਹ ਮੈਂ ਜਦੋਂ ਨਹਾਉਣ ਲੱਗ ਜਾਣਾ ਬਾਰਿਸ਼ ਵਿੱਚ ਨਾ ਉਹਦੋਂ ਬਾਅਦ ਫਿਰ ਛਿੱਲਦੀ ਬੰਦ ਹੋ ਜਾਂਦੀ ਆ ਪੈਂਦੀ ਨੀ ਚੰਗੀ ਤਰ੍ਹਾਂ ਕੱਲ ਵੀ ਮੈਂ ਨਾਣ ਲੱਗਾ, ਬਸ ਦਸ ਕੁ ਮਿੰਟ ਪਈ ਬਸ ਬੰਦ ਹੋ ਗਈ ਜਦੋਂ ਨਹਾਉਣ ਲੱਗਿਆਂ ਮੈਂ
ਏਧਰ ਨੂੰ ਸ਼ਾਮ ਵੇਲੇ ਆਈ ਸੀ ਮੈਂ ਸੋਚਦੀ ਬੀ ਸੀ ਫੇਰ ਮੈਂ ਕੇਆ ਕੂੜੀ ਉਠ ਗਈ ਤਾਂ ਉਹਨੇ ਕੇਣਾ ਏ, ਮੰਮਾ ਪਤਾ ਨੀ ਕਿੱਥੇ ਗੀ ਐ? ਉਸ ਬਾਦ ਜਦੋਂ ਕੁੜੀ ਉੱਠੀ। ਤੇ ਫਿਰ ਬਾਰਿਸ਼ ਹੀ ਰੁਕਗੀ, ਫਿਰ ਹੁਣ ਮੌਸਮ ਹੋਗਾ, ਪਰ ਹੁਣ ਪਤਾ ਨੀ ਆਂਦੀ ਹੈ ਕਿ ਨਈ ਆਂਦੀ ਐ।
ਕੁੜੀ ਕਿੰਨੇ ਸਾਲ ਦੀ?
ਸੜ ਪੀ।
ਸਾਢੇ ਤਿੰਨ।
ਹਾਂਜੀ।
ਮੰਮਾ, ਪਾਪਾ ਤਾਂ ਬੋਲਦੇ ਹੋਣੇ ਐ ਚੰਗੇ ਹੁਨ।
ਕਹਿੰਦੀ ਹੈ।
ਹੈਂ ਸਕੂਲ ਜਾਂਦੀ, ਨਰਸਰੀ ਚ ਉਚੇ ਹੋਣੀ ਐ?
ਮਰਕ ਵਿੱਚ
ਹਾਂ, ਚਲੋ ਵਧੀਆ ਏ। ਬੱਚਾ ਉੱਠਣਾ, ਬੈਠਣਾ ਸਿੱਖ ਜਾਂਦਾ ਵਾ।
ਤੁਸੀਂ ਕੇਹ ਰਏ ਔ ਅਗਲੀ ਵਲੋਗ ਬਣਾਂਦੀ ਏ।
ਹੈਂ?
ਸ਼ੋਕ ਵੀ, ਨਾ ਹੁੰਦੀ ਹੈ ਅਗਲੀ, ਤੁਸੀਂ ਮੰਮਾ ਪਾਪਾ ਦੀ ਗੱਲ ਕਰ ਰਹੇ ਹੋ।
ਅੱਛਾ ਜੀ।
ਹਾਂਜੀ, ਆਪਣੇ-ਆਪ ਕੈਮਰਾ ਸੈੱਟ ਕਰਦੀ ਆ, ਬੈੱਡ ਦੇ ਢੋਹ ਤੇ। ਫਿਰ ਪਿੱਛੇ ਜਾਂਦੀ ਆ, ਆਪ ਵੇਖਦੀ ਮੈਂ ਪੂਰੀ ਆ ਰਹੀ ਆ। ਕਲੀਅਰ ਆ ਰੀ ਐ, ਫਿਰ ਬਲੋਗ ਬਨਾਦੀ ਐ। ਹੈਲੋ ਗਾਈਸ ਕੈਸੇ ਹੋ?
ਅੱਛਾ। ਅੱਜ ਕੱਲ, ਬੱਚੇ ਬੜੇ ਤੇਜ਼ ਹੈਗੇ ਆ। ਟੀ ਵੀ ਦੇਖ- ਦੇਖ ਸਭ ਮੋਬਾਇਲ ਦੇਖ- ਦੇਖ, ਦੇਖ ਕੇ ਸਭ। ਐ ਤਾਂ ਐਂਡ ਹੋਏ ਪਏ ਆਂ।
ਹੋਰ ਤਾਂ ਤੂੰ ਸੜਦੀ ਏ ਆਪੇ ਲੈ ਲੈਂਦੀ ਐ।
ਇਹ ਮੋਬਾਇਲਾਂ ਨੇ ਤਾਂ ਬੱਚੇ ਟ੍ਰੇਡ ਕੀਤੇ ਹੈਗੇ ਆ ਨਹੀਂ ਤਾਂ। ਪਹਿਲਾਂ ਜਮਾਨੇ ਚ ਮੋਬਾਇਲ ਨਹੀਂ ਹੁੰਦੇ ਸੀਗੇ। ਬੱਚੇ ਪਹਿਲਾਂ ਖੇਡਦੇ ਰਹਿੰਦੇ ਸੀ ਆਪਸ ਚ ਹੀ। ਹੁਨ ਖੇਡਦੇ ਨੂੰ ਫੋਨ ਦੇ ਵਿੱਚ ਲੱਗੇ ਰਹਿੰਦੇ ਐ, ਹੁਣ ਉਹਨਾ ਨੂੰ ਫੋਨ ਚਾਹੀਦਾ। ਕੋਈ ਸ ਦੋਸਤ ਵਗੈਰਾ, ਕੋਈ ਕੁਛ ਨਹੀਂ ਚਾਹੀਦਾ।
ਠੀਕ
ਦਾ, ਫੋਨਾਂ ਚ ਲੱਗੇ ਰਹਿਂਦੇ ਐ।
ਪਾਯਾ ਮਸ ਉਹਨਾਂ ਨੂੰ, ਹੋਰ ਕੁਛ ਵੇਖਦੇ ਰੇਣਗੇ ਕਾਰਟੂਨ ਵਗੈਰਾ, ਯਾ ਗੇਮ ਈ ਖੇਡਦੇ ਰੇਹਣਗੇ।
ਹਾਂ ਰੀਲਾਂ ਅੱਜ ਕੱਲ ਬੱਚਿਆਂ ਨੂੰ ਰੀਲਾਂ ਦੀ ਬੜੀ ਸ਼ੌਕ ਹੈ। ਅੱਜ ਕੱਲ ਬੱਚੇ ਰੀਲਾਂ ਬਣਾਉਣ ਲੱਗ ਗਏ ਤੇ। ਹੋਰ ਵੀ ਬਹੁਤ ਦੇਖਦੇ ਆ, ਜਿਵੇਂ ਅਨਾਇਆ ਹੋ ਗੀ, ਅਨਾਤਿਆ ਹੋ ਗੀ। ਇਹਨਾਂ ਨੂੰ ਬਹੁਤ ਜ਼ਿਆਦਾ ਦੇਖਦੇ ਆ।
ਐਵੇ ਈ ਜਵਾਕ, ਸਾਡੇ ਵੀ ਏਦਾਂ ਏ। ਫੋਨ ਮੰਗਣਗੇ, ਕਿਉਂਕਿ ਸਕੂਲ ਦਾ ਕੰਮ ਕਰਨਾ, ਥੋਢੀ ਵਾਰ ਥੋੜ੍ਹੀ ਦੇਰ ਬਾਅਦ ਦੇਖਾਂਗੇ ਗੇਮ ਖੇਡਣ ਲੱਗ ਜਾਂਦੇ।
ਸੱਚੀ ਗੱਲ ਐ।
ਹਾਂ, ਇਸਤਰੀ ਕਰਦੇਗੀ।
ਹੋਰ, ਨਾਸ਼ਤਾ ਵਗੈਰਾ ਹੋ ਗਿਆ?
ਹਲੇ ਅ
ਬਾਰਾਂ ਵਜੇ ਹੋਏਗਾ, ਬਾਰਾਂ ਵਜੇ ਹੋਏਗਾ।
ਹਾਂ, ਲੀ ਲੱਗਣ ਆਲੀ ਐ, ਬਸ ਥੋੜੀ ਦੇਰ ਤੱਕ।
ਵਧੀਆ ਲੱਗਦਾ ਹੈ। ਆ, ਤੁਸੀਂ ਪੀਂਦੇ ਨੀ? ਅਸੀਂ ਰਾਤੀ ਬਣਾਈ ਸੀ ਮੂੰਗੀ ਧੋਤੀ ਦਾਲ।
ਵਧੀਆ ਗਰਮੀ ਚ ਤਾਂ ਹਲਕਾ ਹੀ ਠੀਕ ਰਹਿੰਦਾ ਹੈ।
ਮੈਨੂੰ ਖੁਦ ਵੀ ਲੱਗਦੀ ਹੈ ਮੂੰਗੀ ਮੈਂ ਤਿੰਨੇ ਟਾਈਮ ਖਾ ਸਕਦੀ ਹਾਂ ਮੂੰਗੀ, ਮੱਸਰ
ਹੂੰ ਸਈ ਐ।
ਮੈਨੂੰ ਅੱਛੇ ਰਾਜਮਾਂਹ ਨਹੀਂ ਸਵਾਦ ਲੱਗਦੇ ਰਾਜਮਾਂਹ ਹੋ ਗਏ। ਛੋਲੇ ਮੈਂ ਖਾ ਸਕਦੀ ਹਾਂ, ਚਿੱਟੇ ਕਾਲੇ।
ਹੂੰ ਮੈਨੂੰ ਕਾਲਜ ਨਹੀਂ ਪਸੰਦ ਹੈ।
ਆ ਕਾਲੇ ਪਸੰਦ ਹੈ। ਪਰ ਕਾਲੇ ਦੀ ਚਾਟ ਬਣਾ ਕੇ, ਬਹੁਤ ਪਸੰਦ ਹੈ। ਮੈਨੂੰ,
ਹੂ, ਚਾਟ ਵੀ ਉਹ ਪਾ, ਕੇ ਨਾ ਵਿੱਚ ਪਿਆਜ, ਟਮਾਟਰ।
ਹਾਂਜੀ ਨਿੰਬੂ ਵਗੈਰਾ ਪਾ ਕੇ।
ਨਿੰਬੂ ਹਾਂ, ਜਵਾਕ ਉਹ ਪਹਿਲਾਂ ਹੀ ਕੱਟ ਲੈਂਦੇ ਜਦੋਂ। ਸਾਡੇ ਬਣਦੇ ਨਾ ਕਾਲੇ ਛੋਲੇ, ਜਾ ਤਾਂ ਪਹਿਲੇ। ਜੋ ਉਬਲੇ ਹੋਏ ਕੱਡ ਲੈਣਗੇ, ਉਦੇ ਬਣਾ ਲੁਉਗੇ ਚਾਟ ਜੀ।
ਸਵਾਦ, ਲੱਗਦੀ ਹੈ।
ਹਮ, ਵਧੀਆ ਲੱਗਦੀ ਐ,
ਆਏਗੀ। ਮੈਂ ਆਪ ਜਿਆਦਾ ਬਣਾਉਦੀ ਆ, ਥੋੜੇ ਉਹ ਕੱਢ ਲੈਂਦੀ ਆ। ਸਾਡੇ ਘਰ ਵੀ- ਭਾਵੇਂ ਮੇਰੇ ਪਰਾ ਹੋਣ, ਮੈਂ ਹੋਵਾ, ਸਾਰੇ ਫਿਰ ਛੋਲੇ ਫਿਰ ਉਬਲੇ ਦੇ ਕੱਢ ਲੈਂਣੇ ਆ।
ਸਹੀ ਹੈ, ਸਿਹਤ ਲਈ ਵੀ ਸਹੀ ਰਹਿੰਦੇ ਆ, ਖਾਣੇ ਉਬਲੇ।
ਹਾਂਜੀ, ਕਾਲੇ ਛੋਲੇ। ਖਾਣੇ ਚਾਈਦੇ ਆ, ਘਰ ਚ ਤਰੀ ਵੀ ਪੀਣੀ ਚਾਹੀਦੀ ਕਹਿੰਦੇ ਸੂਪ ਟਾਈਪ ਹੁੰਦਾ ਏ ਆ, ਬਹੋਤ ਅੱਛਾ ਹੁੰਦਾ ਏ ਉਹ ਸੇਹਤ ਲਈ।
ਹੂੰ ਮੈਂ ਤਾਂ, ਤੁਸੀਂ ਆਲੂ ਪਾ ਕੇ ਬਣਾਦੇ ਚਣੇ ਜੀ, ਜਾਂ ਖਾਲੀ ਸਿੰਗਲ ਈ?
ਕਾਲੇ ਛੋਲੇ ਤੇ ਅਸੀਂ ਬਿਨਾਂ ਆਲੂ ਪਾਏ ਬਣਾਉਣੇ ਆਂ। ਚਿੱਟੇ ਛੋਲੇ ਅਸੀਂ ਕਦੀ- ਕਦੀ ਇੱਕ, ਦੋ ਆਲੂ ਪਾ ਲੈਂਦੇ ਹਾਂ, ਜ਼ਿਆਦਾ ਨਹੀਂ।
ਹਾਂਜੀ ਮੈਨੂੰ ਤਾਂ ਖਾਲੀ ਨੀ ਵਧੀਆ ਲੱਗਦੇ, ਵਿੱਚ ਆਲੂ ਹੋਣ ਫੇਰ ਤਾਂ ਮੈਂ ਖਾ ਲੈਂਦਾ ਵਾਂ। ਮੇਰੀ ਵੱਡੀ ਭਰਜਾਈ ਬਨਾਦੀ ਐ, ਉਹ ਬੜੇ ਸਵਾਦ ਬਣਾਦੀ ਹੈ, ਜਦੋਂ ਵੀ ਉਹ ਬਣਾਦੀ ਹੈਗੀ ਐ, ਉਹਨੂੰ ਪਤਾ ਮੇਰੇ ਹੱਥ ਖਾਂਦਾ ਵਾ। ਉਹਨੇ ਫੇਰ, ਨੀਚੇ ਭੇਜਣੇ-ਭੇਜਣੇ, ਕਮਰੇ 'ਚ ਮੇਰੇ ਬੀ ਆਪਣੇ ਚਾਚੇ ਨੂੰ ਦੇ ਆ ਜਾ ਕੇ।
ਮੈਨੂੰ ਜ਼ਰੂਰ ਭੇਜਦੋ ਹੈ, ਜਦੋਂ ਬਣਾਉਂਦੀ ਆ।
ਹਾਂਜੀ ਸਵਾਦ ਬਣਦੇ ਨਾ, ਤੁਸੀਂ ਪੱਤੀ ਪਾ ਕੇ ਬਣਾਉਦੇ ਹੋ ਨਾ ਕਾਲੇ ਛੋਲੇ।
ਨਹੀਂ- ਨਹੀਂ ਬਿਨਾਂ ਪੱਤੀ ਤੋਂ।
ਤੇ ਪੱਤੀ ਪਾ ਕੇ ਵੀ, ਬੜੇ ਸੁਆਦ ਬਣਦੀ ਆ।
ਚਾਹੇ ਪੱਤੀ ਤਾਂ ਉਹ ਚ ਪਾ ਲੈਂਦੇ ਹਾਂ ਕਈ ਵਾਰੀ, ਚਿੱਟੇ ਚੱਨੇ ਚ।
ਹੂੰ ‌।
ਚਿੱਟੇ ਚਿਣਿਆ ਚ।
ਹਾਂ ਉਹ ਚ ਹੀ ਤਾਂ ਪੈਂਦੀ ਹੈ, ਕਾਲੇ ਥੋਣੀ ਨਾ ਪੈਂਦੀ ਚਿੱਟੇ ਚ ਪੈਂਦੀ ਹੈ। ਉਹ ਸਵਾਦ ਬਣਦੇ ਹੈ, ਕਾਲੇ ਛੋਲੇ ਪੱਤੀ ਪਾ ਕੇ।
ਹੂੰ। ਫੇਰ ਛਣ ਨੂੰ ਫੇਰ ਉਹਨਾ ਦਾ ਪਾਣੀ ਵੀ ਪਾਉਣਾ ਪੈਂਦਾ ਵਿੱਚ ਪੱਤੀ ਵਾਲਾ।
ਹਾਂ, ਪਾਣੀ ਤੇ ਪਾਉਦੇ ਹਾਂ।
ਉਹੀ ਪਾਣੀ, ਪੱਤੀ ਵਾਲਾ ਹੀ।
ਹਾਂ! ਹਾਂਜੀ।
ਜਿਹਦੇ ਚ ਉੱਚੇ ਉਬਾਲਿਆ ਹੁੰਦਾ, ਪੱਤੀ ਪਾ ਕੇ ਪਾਣੀ ਚ ਉਹੀ ਛਾਣ ਕੇ। ਉਹੀ ਪਾ ਦੇਣਾ ਵਿੱਚ।
ਹਾਂਜੀ ਹਾਂ, ਛੋਲੇ ਉਬਾਲ ਕੇ ਨਾ ਛੋਲੇ ਚ ਪਾਣੀ ਘੱਟ ਪਾਉਣਾ ਸੀ, ਫੇਰ ਅਸੀਂ ਪੱਤੀਆਂ ਦਾ ਪਾਣੀ ਚੰਗੀ ਤਰਾਂ ਪੱਤੀ ਪਾਣੀ ਉਬਾਲ ਲੈਣਾ ਤੇ ਪੱਤੀ ਵਾਲਾ ਪਾਣੀ ਗਰਮ- ਗਰਮ ਹੀ ਛਾਣ ਕੇ ਛੋਲਿਆਂ ਚ ਪਾ ਦੇਣਾ।
ਅੱਛਾ ਪੱਤੀ ਵਾਲਾ ਪਾਣੀ ਪਾਉਣਾ ਯਾਨੀ ਕਿ ਪੱਤੀ ਨੀ ਪਾਣੀ ਛੋਲੇ ਉਬਲਦੇ ਦੇ ਵਿੱਚ।
ਨਾ ਨਾ ਪੱਤੀ ਦੇ ਮੂੰਹ ਚ ਫਿਰ ਕੱਢੋਗੇ ਕਿੱਦਾਂ ਛੋਲਿਆਂ ਚੋਂ ਪੱਤੀ।
ਹਾਂ ਇਹ ਵੀ ਹੈ ਸਹੀ ਹੈ ਮਿੱਕਸ ਹੋ ਜਾਣੀਆ।
ਵੈਸੇ ਬੰਦਿਆਂ ਨੂੰ ਲਾਉਣਾ ਪੈਣਾ ਦਿਹਾੜੀ ਜੇ ਛੋਲੇ ਖਾਣੇ ਆ ਤੇ। ਛੋਲੇ ਤਾਂ ਖਾਣੇ ਨੇ ਜੇ ਪੱਤੀ ਕੱਢੋਗੇ ਪੱਤੀ ਕੱਢੋਗੇ ਬੈਠਕੇ ਕੋਲੀ। ਕੋਲੀ ਆਪਣੀ ਛੋਲਿਆਂ ਦੀ।
ਹਮ
ਪਾਣੀ ਪਾਣਾ ਪੱਤੀ ਚੰਗੀ ਤਰ੍ਹਾਂ ਉਬਾਲ ਲੈਣੀ ਹੈ। ਛਾਣ ਕੇ ਪਾਣੀ ਪਾ ਦੇਣਾ ਬਸ ਤੜਕਾ ਲਗਾ ਲਉ ਹਲਦੀ ਨੀ ਪਾਣੀ ਫਿਰ।
ਫਿਰ ਹਲਦੀ ਨਹੀਂ ਪਾਉਣੀ।
ਨਾ ਫਿਰ ਹਲਦੀ ਨੀ ਪਾਣੀ ਫਿਰ ਉਹ ਛੋਲੇ ਨਾ ਹਲਕੇ ਕਾਲੇ ਕਾਲੇ ਰਹਿਣਗੇ ਬੜੇ ਟੇਸਟੀ ਬਣਦੇ ਆ।
ਬਸ, ਠੀਕ ਹੈ, ਬਾਕੀ ਸਾਰਾ ਉਹੀ ਪ੍ਰੋਸੈਸ ਬਣਾਉਣ ਦਾ।
ਉ ਨਾਲਜੀ ਲਗਾਉਣਾ ਸੇਮ ਆਹ ਬਣਦੇ ਆ ਪੱਤੀ ਵਾਲੇ ਛੋਲੇ।
ਸਹੀ ਹੈ।
ਹ
ਅੱਜ ਧੁੱਪ ਨਿਕਲੀ ਹੋਣੀ ਅੱਜ ਤਾਂ ਪੂਰੀ।
ਹਾਂਜੀ?
ਅੱਜ ਤਾਂ ਧੁੱਪ ਨਿਕਲੀ ਹੋਣੀ ਪੂਰੀ?
ਨਹੀਂ ਨਹੀਂ ਹਜੇ ਬੱਦਲ ਹੋ ਰਿਹਾ ਮੀਂ ਆਏਗਾ ਹਜੇ ਮੈਂ ਸੋਚਦੀ ਆਏ ਮੀਂਹ।
ਵਧੀਆ ਵਧੀਆ।
ਹਾਂਜੀ। ਤੁਹਾਡੇ ਤਾਂ ਧੁੱਪ ਆਂ ਬੱਦਲ ਹੈ?
ਮੈਂ ਨਿਕਲਿਆ ਨੀ ਹਾਲੇ ਬਾਹਰ ਆਫਿਸ ਚ ਦੇਖਿਆ ਨਹੀਂ ਗਾ ਹਲੇ ਦੇਖਦਾ।
ਅੱਛਾ।
ਹਮ ਧੁੱਪ ਹੈਗੀ ਹੈ, ਜ਼ਿਆਦਾ ਤੇਜ਼ ਵੀ ਨਹੀਂ ਹੈਗੀ, ਠੀਕ ਹੈਗੀ ਹੈ।
ਇਧਰ ਬੱਦਲ ਹੈ ਮੈਂ ਕਹਿ ਲਈ ਆ ਜਏ ਮੀਂਹ ਇੱਥੇ। ਅੱਛੀ ਗੱਲ ਹੈ, ਗਰਮੀ ਇਨੀ ਜੀ ਹਵਾ ਹੈ ਅੱਜ। ਬੰਦਾ ਬਜ਼ਾਰ ਆਰਾਮ ਨਾਲ ਜਾ ਸਕਦਾ ਅਗਰ ਜਾਣਾ ਚਾਹੇ ਤਾਂ।
ਹਮ, ਮੈਂ ਦੱਸ ਰਿਹਾ ਸੀ ਆਪਣੀ ਵਾਈਫ ਨੂੰ ਮੈਂ ਕਿਹਾ ਜਿਹੜੀ ਜੰਮੂ ਵਾਲੀ। ਕੁੜੀ ਹੈਗੀ ਆ ਮੈਂ ਕਿਹਾ ਉਹਨਾ ਦੇ ਉੱਥੇ ਮੀਂਹ ਪਿਆ।
ਹਾਂਜੀ।
ਕਹਿੰਦੀ ਅੱਛਾ! ਮੈਂ ਕਿਹਾ ਤਾਂਹੀ, ਮੈ ਕਿਹਾ ਉਧਰੋਂ ਆ ਰਹੀ ਹੈ ਠੰਡੀ ਠੰਡੀ ਹਵਾ। ਫਿਰ ਥੋੜੀ ਦੇਰ ਨੂੰ ਫਿਰ ਇਧਰ ਵੀ ਮੀਂਹ ਸਟਾਰਟ ਹੋ ਗਿਆ।
ਮੈ ਕਿਹਾ ਸੀ ਕਹਿੰਦਾ ਸੀ ਨਾ ਕਿਹਾ ਉਹਨਾਂ ਨੇ ਭੇਜਣਗੇ ਉਹ ਮੀਹ ਮੈਂ ਭੇਜਤਾ ਫਿਰ ਮੀਂਹ।
ਹਾਂ ਵਧੀਆ ਸਹੀ ਹੈ ਥੈਂਕ ਯੂ।
ਹਾਂਜੀ, ਉਹਨਾਂ ਤੁਹਾਨੂੰ ਥੋੜਾ ਅੱਜ ਟਾਈਮ ਲੱਗਾ।
ਹਮ ਟਾਈਮ ਲੱਗ ਗਿਆ ਮੈਨੂੰ ਅਬ ਮੈਂ। ਹਾਂ, ਮੈਂ ਉਹੀ ਕਿਹਾ ਸੀ ਨਾ ਮੈਂ ਕਿਹਾ ਵੀ ਆਉਣਾ ਵੀ ਤਾਂ ਦੂਰੋ ਹੋਏਗਾ ਮੈਂ ਕਿਹਾ ਟਾਈਮ ਲੱਗਣਾ ਚਾਰ ਪੰਜ।
ਹਾਂ ਹੋਰ ਬਹੁਤ ਹੋਆ ਤੁਹਾਡੇ ਨਾਲ।
ਬਸ ਵਧੀਆ, ਹੁਣ ਬ੍ਰਦਰ ਕੀ ਕਰਦਾ ਹੁਣ?
ਬਰਦਰ ਹਜੇ ਛੋਟਾ ਆ, ਉਹਨੇ ਹਜੇ ਅਹ ਇੰਟਰ ਪਾਸ ਕੀਤੀ ਹੈ।
ਓਕੇ ਉਹੀ ਵਾਲਾ ਜਿਹੜੇ ਨੇ। ਫਾਰਐਵਰ ਕਿੱਥੇ ਚ ਕੰਪਨੀ ਅੱਛਾ?
ਹਾਂਜੀ ਇੰਟਰ ਪਾਸ ਕੀਤੀ। ਛੋਟਾ ਉਸ ਤੋਂ ਛੋਟਾ ਹੁਣ ਟੈਂਥ ਚ ਆ। ਹੁਣ ਟਥ ਚ ਆਇਆ ਆ। ਹਾਂਜੀ ਦੋ ਬ੍ਰਦਰ ਆਂ ਸਾਡੇ ਦੋ ਭੈਣਾਂ ਅਸੀਂ ਦੋ ਭਰਾ।
ਤੇ ਦੂਸਰੀ ਭੈਣ ਕਿੱਥੇ ਵਿਆਹੀ?
ਉਹ ਹਰਿਆਣੇ ਵਿਆਹ ਹੀ ਲੋਕਲ।
ਚਲੋ ਵਧੀਆ।
ਹਾਂਜੀ।
ਸਾਡੇ ਤਿੰਨ, ਤਿੰਨ ਤੇ ਲੋਕਲ ਹੈਗੇ ਐ।
ਅੱਛਾ।
ਇੱਕ ਦਿੱਲੀ।
ਅੱਛਾ ਓ ਤਾਂ ਮੈਂ ਜਾਣਨੀ ਆਂ, ਓਨਾਂ ਨੂੰ ਤਾਂ ਮੈਂ ਜਾਣਨੀ ਹਾਂ ਦਿੱਲੀ ਵਾਲੀ ਦੀਦੀ ਨੂੰ।
ਦਿੱਲੀ ਆਲੇ ਹਾਂ। ਤਿੰਨ ਏਥੇ ਈ ਐ ਲੋਕਲ ਈ ਸਾਡੇ, ਪੰਜਾਬ ਈ ਲੁਧਿਆਣੇ।
। ਕੀ ਹੋਣੇ ਵੀ ਚਾਹੀਦੇ ਆ, ਕਈ ਲੋਕਲ ਵੀ ਹੋਣੇ ਚਾਹੀਦੇ ਆ, ਕਈ ਦੂਰ ਵੀ ਹੋਣੇ ਚਾਹੀਦੇ ਆ, ਕੀ ਬੰਦਾ ਦੂਰ ਜਾਏ ਤੇ ਮਹੀਨਾ ਡੇਢ ਲਾ ਵਿਆਏ
ਸਈ ਐ।
ਜੇ ਸਾਰੇ, ਜੇ ਸਾਰੇ ਲੋਕਲ ਹੋਗੇ ਫੇਰ ਫੈਦਾ ਨੀ ਨਾ।
ਹੂੰ, ਬਿਲਕੁਲ।
ਓ ਘੁੰਮਨ ਜਾਨ ਦਾ ਬੰਦਾ ਬਾਨਾ ਬਨਾ ਸਕਦਾ ਕਿ ਹਾਂ ਅਸੀ ਘੁੰਮਨ ਜਾਨਾ, ਭੈਨ ਨੂੰ ਲੈਨ ਜਾਨਾ ਯਾ ਮਿਲਨ ਜਾਨਾ। ਬੰਦਾ ਘੁੰਮ ਆਂਦਾ ਐ।
ਬਿਲਕੁਲ-ਬਿਲਕੁਲ।
ਇਸ ਕਰਕੇ ਕਿ ਮੈਨੂੰ ਮੰਮੀ, ਅ ਮੈਂ ਬਾਰ ਆ ਮੇਰੀ ਛੋਟੀ ਭੈਨ ਲੋਕਲ ਐ।
ਸਈ ਏ। ਹੁਣ ਤੁਹਾਡਾ ਵੀ ਏਦਾਂ ਹੀ ਐ ਦੂਰ ਆਣ-ਜਾਣ ਨੂੰ ਵਧੀਆ ਰਹੂਗਾ।
ਹਾਂਜੀ, ਬਿਲਕੁਲ-ਬਿਲਕੁਲ।
ਤੁਹਾਡਾ ਤਾਂ ਸਾਲ ਛੇ ਮਹੀਨੇ 'ਚ ਲਗਦਾ ਊਗਾ ਗੇੜਾ ਘਰੇ?
ਮੇਰਾ ਸਾਲ 'ਚ ਲੱਗਦਾ, ਜਾਦਾ ਨੀ ਸਾਲ 'ਚ ਇੱਕ ਵਾਰੀ ਲੱਗਦਾ ਮੇਰਾ ਫਰਵਰੀ 'ਚ ਲਗਾਂਦੀ ਸੀ ਮੈਂ ਹੁਨ। ਨਈ-ਨਈ ਫਰਵਰੀ, ਮਾਰਚ 'ਚ ਜਾਂਦੀ ਸੀ, ਹੁਨ ਮੈਂ ਹੁਨ ਕੁੜੀ ਸਕੂਲ ਪਾਤੀ ਹੈ ਹੁਨ ਜੂਨ-ਜੁਲਾਈ ਜਾਵਾਂਗੀ ਛੁੱਟੀਆਂ 'ਚ।
ਅੱਛਾ।
ਹਾਂਜੀ, ਜਦੋਂ ਮੇਰੀ ਸੱਸ ਮਾਂ ਵੇ ਜੇੜੀ ਮੇਰੀ ਸੱਸ ਮਾਂ ਵੀ ਮੇਰੀ ਬਿਮਾਰ ਐ ਨਾ, ਓ ਪਤਾ ਸੱਤਰ ਸਾਲ ਦੀ, ਪਚੱਤਰ ਸਾਲ ਦੀ।
ਅੱਛਾ-ਅੱਛਾ।
ਤੇ ਓਨੂੰ ਸ਼ੂਗਰ ਵਗੈਰਾ ਬੋਤ ਦਿੱਕਤ ਐ ਫੇਰ ਐਵੇਂ ਜਾ ਵੀ ਸਕਦੇ ਨਾ।
ਹਾਂ ਸਈ ਏ।
ਹੋਰ ਕੋਈ ਹੈ ਨੀ, ਤੇ ਤਾਂ ਕਰਕੇ ਹੁਨ ਓਨਾਂ ਦੀ ਬੇਟੀ ਆਂਦੀ ਐ ਤੇ ਮੈਂ ਜਾਂਨੀ ਆਂ, ਓ ਏਥੇ ਰਹਿੰਦੀ ਏ, ਮੈਂ ਉੱਥੇ ਰਹਿੰਨੀ ਆਂ।
ਤੇ ਚਲੋ ਵੈਸੇ ਬਜ਼ੁਰਗਾਂ ਦੀ ਸੇਵਾ ਕਰਨੀ ਚਾਈਦੀ ਏ।
ਹਾਂਜੀ-ਹਾਂਜੀ ਓਵੇਂ ਭਰਾ ਆ ਜਾਂਦੇ ਐ, ਹਾਂਜੀ ਚਲੋ ਠੀਕ ਐ। ਫੇਰ ਕਰਦੇ ਆ ਕੋਲ ਓਕੇ-ਓਕੇ ਸਤਿ ਸ਼੍ਰੀ ਅਕਾਲ।